ਹੈਲੋ।
ਹੈਲੋ।
ਹਾਂਜੀ ਹਾਂਜੀ ਸਿ ਸ੍ਰੀ ਕਾਲ ਜੀ।
ਹਾਂ ਸਿ ਸ੍ਰੀ ਕਾਲ
ਹੋਰ ਠੀਕ ਹੋ ਤੁਸੀਂ?
ਹਾਂਜੀ ਠੀਕ ਆ।
ਹਾਂਜੀ ਹਾਂਜੀ ਹੋਰ ਬਸ ਮੈਂ ਤੇ ਚੱਲ ਵਿਹਲੀ ਹੋ ਗਏ ਉਹਨੇ ਨੇ ਗੱਲ ਕਰਾਂ ਚਲਾ ਮੈਂ ਵਿਹਲੇ
ਹਾਂ ਹਾਂ ਹਾਂ ਵੇਹਲੀ ਹੋ ਇਸਸੀ
ਅੱਛਾ ਅੱਛ ਅੱਛਾ ਬਸ ਹਾਂ ਹੋ ਗਿਆ ਡੀਂਨਰ ਵਗੈਰਾ ਸਾਰਾ ਮੁ ਗਿਆਿਆ ਡਿਨਰ ਦਾ ਕੰਮ ਮੈਂ ਕਿਹਾ ਡਿਨਰ ਦਾ ਕੰਮ ਖਤਮ ਹੋ ਕੇ ਹਾਂ ਹਾਂ ਚਲੋ ਵਧੀਆ ਦੀ ਮੈਂ ਕਿਹਾ ਚੱਲ ਪਹਿਲੇ ਨਿਪੜ ਜਾਓ ਡਿਨਰ ਤੋਂ ਫਰ ਹੀ ਮੈਂ ਗੱਲ ਕਰਾਂ
ਹਾਂ ਹਾਂ ਨ ਮੈਂ ਨਿਮਟਕ ਸੀ ਹਾਂ ਹੋਰ ਤੂੰ ਕੀ ਕਰਦੀ ਪ
ਅੱਛਾ ਅੱਛਾ ਹਾਂ ਅੱਜ ਮੈਂਈ ਸੀ ਗੁਰ ਤੋਂ ਫੋਨ ਕੀਤਾ ਮੈਂ ਬੱਚਿਆਂ ਨਾਲ ਅਗਲੀ ਕਰਦੀ ਪਈ ਸੀ ਤੁਹਾਡੀ ਤੇ ਅੱਜ ਗੁਰਦੁਆਰੇ ਗਈ ਸੀ ਤੁਸੀਂ ਜਾਣਦੇ ਹੋ ਹਾਂ ਹਾਂ ਤੇ ਤੇ ਹਨਾ ਚਿੱਲੀਏ ਚੱਲ ਰਹੇ ਨੇ ਆ ਚਿੱਲੀਆ ਅੱਛਾ ਤੇ ਤੁਸੀਂ ਅੱਜ ਉਹ ਲੈ ਕੇ ਗਏ ਸੀ ਚਾਵਲ ਦਾ ਪ੍ਰਸ਼ਾਦ
ਹਾਂ ਮੈਂ ਚਾਵਲ ਲੈ ਗਈ ਸੀ
ਅਰੇ ਉਹ ਉਹ ਬੜੇ ਹੀ ਸਵਾਦ ਸੀ ਬਹੁਤ ਸਵਾਦ ਸੀ ਤੁਸੀਂ ਪਿਛਲੀ ਵਾਰੀ ਵੀ ਲੈ ਕੇ ਗ ਨਾ ਮੈਨੂੰ ਉਦੋਂ ਵੀ ਬੜੇ ਸਵਾਦ ਲੱਗੇ ਅੱਛਾ ਮੇਰੇ ਕੋਲੋਂ ਨੀ ਬਣਦੇ ਹੋਵੇਂ ਤੇ ਉਹ ਸਾਡੇ ਚ ਹਮ ਜਿਵੇਂ ਅਸੀਂ ਲੋਕ ਦੀਵਾਲੀ ਵਾਲੇ ਦਿਨਾਂ ਚ ਮੇਰੀ ਸੱਸੂ ਮਾਂ ਬਨਾਉਂਦੇ ਸੀ ਹੁਣ ਜਿਵੇਂ ਸੂ ਨੀ ਅਸੀਂ ਕਦੀ ਬਣਾਏ ਨੀ ਤੇ ਫੇਿਰ ਮੈਂ ਆਪਣੇ ਜਿਵੇਂ ਪ੍ਰਸ਼ਾਦ ਲਏ ਨਾ ਗੁਰੂ ਤੁੁਹਾਰੇ ਨੂੰ ਮਿਲਦਾ ਹੈ ਉਹ ਮੈਂ ਫਿਰ ਬੱਚਿਆਂ ਵਾਸਤੇ ਕਰ ਲੈਂਦੀ ਹਾਂ ਉਹਨਾਂ ਨੇ ਕਿਹਾ ਮੰਮੀ ਚੋਲ ਬੜੇ ਸਵਾਦ ਕਿੰਨੇ ਬਣਾਏ ਨੇ ਫੇਿਰ ਮੈਂ ਦੱਸ ਰਹੀ ਮੈਂ ਕਿ ਉਹ ਆਂਟੀ ਲੈ ਕੇ ਆਏਆ ਸੀ ਤੇ ਕਹਿੰਦੇ ਨੇ ਤੁਸੀਂ ਵੀ ਬਣਾ ਕੇ ਖਵਾਣਾ ਹਮ ਹਮ ਤੇ ਮੈਂ ਕਿਹਾ ਚੱਲ ਕੋਈ ਨੀ ਪਤਾ ਕਰਦੀਆਂ ਹੁਣ ਕੱਲ੍ਹ ਸੰਡੇ ਵੀ ਹੈ ਤੇ ਬਣਾ ਦਾਂਗੀ ਆਰਾਮ ਨਾਲ
ਹਾਂ ਹਾਂ ਉਹ ਨਾ ਮੈਂ ਆਲੂ ਪਿਆਜ਼ ਸਾਰਾ ਕੁਛ ਨਾ ਕੱਟ ਲਿਆ ਤੇ ਸੋਇਯਬੀਨ ਉਬਾਲ ਲਿਆ ਜਿਸ ਤਰ੍ਹਾਂ ਤਿਆਰੀ ਕਰ ਲਈ ਨਾ ਸਮਾਨ ਤਿਆਰ
ਹਾਂ-ਹਾਂ-ਹਾਂ-ਹਾਂ-ਹਾਂ-ਹਾਂ
ਸਾੜ ਕੇ ਵਿੱਚ ਤੇਲ ਦੇ ਵਿੱਚ ਜੀਰਾ ਜੂਰਾ ਪਾ ਕੇ ਤੇ ਥੋੜ੍ਹੀ ਦੇਰ ਤਲ ਲਿਆ ਸ ਸਾਰਾ ਸਮਾਨ, ਆਲੂ ਪਿਆਜ਼ ਸੋਇਆਬੀਨ ਹਾਂ ਥੋੜ੍ਹੀ ਦੇਰ ਤੱਕ ਤਲ ਲਿਆ ਇਹਨੂੰ ਫਿਰ ਵਿੱਚ ਨਮਕ ਮਿਰਚ ਮਸਾਲੇ ਜੋ ਵੀ ਪਾਨਾ ਏ
ਹਾਂ।
ਫਿਰ ਜਿੰਨੇ ਚਾਵਲ ਏ, ਓ ਤੋਂ ਡਬਲ ਪਾਣੀ ਪਾ ਦੋ ਤੇ ਫਿਰ ਵਿਚ ਚਾਵਲ
ਅੱਛਾ-ਅੱਛਾ
ਤੇ ਹਾਂ। ਬਸ ਜਿਸ ਤਰ੍ਹਾਂ ਦੂਸਰੇ ਚਾਵਲ ਨਾ, ਖੁੱਲੇ ਨੀ ਬਣਾਏ ਮੈਂ, ਉਹਦੇ ਚ ਹਾਂਡੀ ਬਣਾਏ ਸੀ ਨਾ।
ਅੱਛਾ-ਅੱਛਾ ਅੱਛਾ, ਮਤਲਬ ਕਿ ਕਿਸਮ ਦੀ ਵੈਜ ਬਰਿਆਨੀ ਹੋ ਗੀ ਨਾ?
ਹਾਂ-ਹਾਂ-ਹਾਂ
ਹਨਾ। ਸਵਾਦ ਸੀ ਬੜੀ ਮਤਲਬ ਮੈਂ ਉਵੇਂ ਬਨਾਉਂਨੀ ਆ, ਪਰ ਐਵੇਂ ਨੀ ਕਦੀ ਬਣਾਏ ਮੈਂ।
ਅੱਛਾ ਤੇ ਮੈਂ ਵੈਸੇ ਵੀ ਕੁੱਕਰ ਚ ਵੈਸੇ ਵੀ ਬਣਾਉਦੀ ਰਹਿੰਦੀ ਆ। ਮੈਂ ਘਰ ਜ ਬੱਚਿਆਂ ਨੇ ਖਾਣੀ ਐ। ਤਾਏ ਦੀ, ਤਾਏ ਦੀ। ਕਹਿੰਦੇ ਨੇ ਬੱਚੇ ਇਹਨੂੰ। ਤੇ ਫੇਰ ਮੈਂ ਵੈਸੇ ਵੀ ਬਣਾ ਦੇ ਰਹਿੰਨੇ ਓ। ਕੁੱਕਰ ਚ ਬਣਾ ਲੈਂਨੀ ਆ। ਇਹ ਜ਼ਿਆਦਾ ਸੀ ਨਾ, ਫਿਰ ਕੁੱਕਰ ਚ
ਹਾਂ। ਹਾਂਜੀ-ਹਾਂਜੀ-ਹਾਂਜੀ। ਹਾਂਜੀ-ਹਾਂਜੀ। ਅੱਛਾ ਅੱਛਾ, ਨਈ ਫੇਰ ਤੁਸੀਂ ਕੀ ਕਹਿੰਦੇ ਨੇ, ਕੋਈ ਅਲੱਗ ਤੋਂ ਮਸ ਮਸਾਲੇ ਮਸੂਲੇ ਵੀ ਪਾਉਂਦੇ ਓ? ਜੋ ਘਰ ਦੇ ਮਸਾਲੇ ਨੇ, ਜਿਵੇਂ ਖੜੇ ਮਸਾਲੇ ਓ ਹੋਗੇ ਯਾਂ ਗਰਮ ਮਸਾਲਾ, ਜਿਹੜਾ ਹੁੰਦਾ ਪੀਸੇ
ਹਾਂ ਮੈਂ ਬ ਜ਼ਾਰੀ ਮਸਾਲੇ ਨੀ ਯੂਜ ਕਰਦੀ ਤੇ ਮੈਂ ਨਾ ਘਰ ਈ, ਐਂਜ ਜੀਰਾ, ਜਿਸ ਤਰ੍ਹਾਂ ਜੀਰ, ਹੂੰ-ਹੂੰ। ਭੁੰਨ ਕੇ ਜੀਰਾ ਭੁ ਮਸਾਲੇ ਮੈਂ ਭੁੰਨ ਕੇ ਤੇ ਪੀਸ ਕੇ ਰੱਖੇ ਹੋਏ ਨੇ।
ਅੱਛਾ ਤਦੀ ਇੰਨੀ ਸੋਹਣੀ ਖੁਸ਼ਬੂ ਸੀ। ਓ ਭੁੰਨੇ ਹੋਏ ਦੀ ਖੁਸ਼ਬੂ ਆ ਰਈ ਸੀ
ਹਾਂ, ਉਹ ਫੇਰ ਥੋੜ੍ਹਾ ਜਿਹਾ ਪਾ ਦਿੰਨੀ ਹਾਂ। ਮੈਂ ਜੋ ਜੋ ਵੀ ਚੀਜ਼ ਬਣਾਨੀ ਆ। ਸਬਜ਼ੀ ਬਣਾਨੀ ਆ। ਥੋੜ੍ਹਾ ਜਿਹਾ ਪਾਦੋ, ਜਿਆਦਾ ਨਹੀਂ ਪੈਂਦਾ, ਥੋੜ੍ਹਾ ਜਿਹਾ ਹੀ ਪੈਂਦਾ ਏ। ਤੇ ਉਹ ਪਾ ਦਿੰਦੇ। ਉਹਦੇ ਨਾਲ ਨਾ ਖੁਸ਼ਬੂ ਵਧੀਆ ਆ ਜਾਂਦੀ ਏ। ਉਹਦੇ 'ਚੋਂ ਹੈ ਨਾ
ਅੱਛਾ, ਅੱਛਾ। ਹਾਂ, ਉਹ। ਪਤਾ ਕੀ? ਵੈਸੇ ਘਰ ਦੇ ਮਸਾਲੇ ਦੀ ਰੀਸ ਤੇ ਨੀ ਹੈਗੀ। ਤੇ ਜਿਵੇਂ ਧਨੀਆ ਘਰਦਾ, ਕਿੰਨਾ ਵਧੀਆ ਹੁੰਦਾ? ਪੀਸਿਆ ਹੋਇਆ। ਹਨਾ। ਬਾਜ਼ਾਰ ਦਾ ਤੇ ਬੜਾ ਬੁਰਾਦਾ ਜਿਹਾ ਲੱਗਦਾ।
ਹਾਂ, ਮਿਲਾਵਟ ਕੀਤੀ ਹੁੰਦੀ। ਇਹ ਬਾਜ਼ਾਰ ਵਲੇ ਚ ਤੇ
ਹੂੰ, ਹੂੰ। ਨਹੀਂ ਐਂ ਵਲੇ ਵੀ ਇੱਕ, ਅੱਛਾ ਤੁਸੀਂ ਇਸ ਵਾਰੀ ਤੇ ਹੀ ਲੈ ਗਏ ਸੀ ਨਾ? ਪਿਛਲੀ ਵਾਰੀ ਤੁਸੀਂ ਮਿੱਠੇ ਲੈ ਕੇ ਗਏ ਸੀ। ਚੋਲ। ਉਹ ਬੜੀ ਹੀ ਸਵਾਦ ਸੀ। ਮਤਲਬ ਇਹਂ ਤਾਂ ਹੈ ਹੀ ਸਵਾਦ ਸੀ। ਮਤਲਬ ਐਵੇਂ ਨੀ ਮੈਂ ਬਣਾਉਂਦੀ, ਮੈਂ ਵੀ ਨਾ ਕੁੱਕਰੀ ਸਬਜ਼ੀਆਂ ਪਾਈਆਂ, ਚਾਵਲ ਪਾਏ। ਸੀਟੀ ਦੁਆਈ ਖਾ ਲਏ। ਮੈਂ ਕਹਿੰਦੇ, ਬਚੇ ਕਹਿੰਦੇ ਨਾ ਮੰਮੀ ਐਵੇਂ, ਤਾਂ ਤੁਹਾਡੇ ਕੋਲ ਨੀ ਬੰਦੇ ਚੋਲ। ਤੇ ਉਹੀ ਫੇਰ। ਮੈਂ ਨਾ ਸਬਜ਼ੀਆਂ ਨੂੰ ਭੁੰਦੀ ਨੀ ਨਾ। ਮੈਂ ਉਵੇਂ ਜਿਵੇਂ ਪਿਆਜ, ਜੋ ਵੀ ਸਬਜ਼ੀ ਕਰ ਪਈਏ, ਪਾ ਕੇ ਤੇ ਐਵੇਂ ਕਰ ਦਿੰਦੀ ਹਾਂ, ਤੇ ਬਈ ਭੁੰਨ ਕੇ, ਉਹ ਫਰਾਈ ਹੋ ਨਾ ਸਭ ਜੀਆਂ, ਇਹਦਾ ਮਤਲਬ। ਫੇਰ ਅੱਛਾ ਫਲੇਵਰ ਆਇਆ ਨਾ? ਹਾਂ ਤੇ ਹੂੰ। ਬਹੁਤ ਸਵਾਦ ਸੀ। ਬਹੁਤ ਹੀ ਜਿਆਦਾ। ਮੇਰੇ ਬੱਚੇ ਤੇ ਹੋਰ ਮੰਗਦੇ ਪਏ ਸੀ।
ਅੱਛਾ। ਹਾਂ, ਹਾਂ। ਕਿਉਂ ਨਹੀਂ ਮੈਂ ਬਣਾ ਦਾਂਗੀ।
ਹਾਂ, ਕੁੱਛ ਪਤਾ, ਅੱਛਾ ਇੱਕ ਗੱਲ ਹੈ ਨਾ ਪਰ ਹਾਂ, ਹਾਂ ਗੱਲ ਇਹ ਵੀ ਹੁੰਦੀ ਹੈ ਨਾ। ਇੱਕ ਪ੍ਰਸ਼ਾਦ ਵਰਗੀ ਚੀਜ਼ ਤੇ ਆਪਣਾ ਹੀ ਕੁਛ ਅਲੱਗ ਟੇਸਟ
ਆਪੇ ਹੀ ਸਵਾਦ ਆ ਜਾਂਦਾ ਏ, ਉਹ ਪਤਾ ਕੀ ਇਹ ਮੈਂ ਡਰਦੀ ਰਹੀ, ਬਣਾਏ ਤੇ ਮੈਂ ਡਰਦੀ ਰਹੀ, ਮੈਂ ਕਿਹਾ ਪਤਾ ਨੀ ਕਿਸ ਤਰ੍ਹਾਂ ਨੂਨ ਮਰਚ ਪਿਆ, ਪਤਾ ਨਹੀਂ ਕਿਸ ਤਰ੍ਹਾਂ ਦੇ ਬਣੇ ਹੋਣਗੇ ਤੇ ਆਏ ਨਾ ਬਾਬਾ ਜੀ ਆਪ ਆਪੇ ਲਾਜ ਰੱਖ ਦੇ ਨੇ ਤੇ ਉੱਥੇ ਹੋਰ ਵੀ ਚਾਵਲ ਆਏ ਹੋ ਸੀ। ਉਹਦੇ ਵਿੱਚ ਮਿਕਸ ਹੋ ਗਏ ਮੇਰੇ ਵੀ, ਤੇ ਹਾਂ ਤੇ ਫਿਰ ਸਗੋਂ ਸਾਨੂੰ ਵੀ ਨੀ ਪਤਾ ਲੱਗ ਗਿਆ ਵੀ ਮੈਂ ਕਹਿਆ ਪਤਾ ਨਹੀਂ ਨਜ਼ਰ ਹੀ ਨਹੀਂ ਆਂਦਾ ਪਯਾ ਸੋਇਆਬੀਨ, ਆਲੂ ਕੁਛ ਵੀ ਨੀ ਨਜ਼ਰ ਆਂ ਕਿਉਂਕਿ ਉਹ ਫਿੱਕੇ ਚਾਵਲ ਸੀ ਉਹਨਾਂ ਦੇ।
ਅੱਛਾ, ਅੱਛਾ, ਹਾ, ਅੱਛਾ, ਅੱਛਾ, ਅੱਛਾ, ਅੱਛਾ, ਅੱਛਾ ਹਾਂ ਕੱਲ ਤੇ ਮੈਂ ਗਈ ਨੀ ਅੱਜ ਗੁਰ, ਹਾਂਜੀ।
ਤੇ ਉਹ ਫੇਰ ਪਤੀਲੇ ਨੂੰ ਥੋੜੇ ਜੇ ਲੱਗੇ ਸੀ ਚਾ ਵੱਲੋਂ ਮੈਂ ਥੱਲਿਓਂ ਉਤਾਰੇ ਨੀ ਸੀ ਮੈਂ ਕਿਹਾ ਪਤਾ ਨੀ ਲੱਗੇ ਦੇ ਨਹਾਉਣ ਵੀ ਮੈਂ ਨੀ ਹੈ ਪਾਂਦੀ ਵਿੱਚ ਮੈਂ ਕਿਹਾ ਆ ਕੇ ਨਾ ਵਿੱਚ ਮ ਅਸੀਂ ਖਾ ਲਾਂਗ ਤੇ ਫਿਰ ਮੈਂ ਆ ਕੇ ਨਾ ਉਹ ਖਾਏ ਤੇ ਉਹ ਇੰਨੇ ਟੇਸਟ ਕੀ ਕੋਈ ਕਹਿਣ ਦਾ ਹਿਸਾਬ ਨਹੀਂ। ਮੈਂ ਕਯਾ ਸ਼ੁਕਰ ਏ ਪਰ ਬਣੇ ਬਿਲਕੁਲ ਨਮਕ, ਮਿਰਚ ਏੰਝ ਇਕਦਮ ਪੂਰਾ, ਬੜੇ ਸਵਾਦ ਬਣੇ ਹੋਏ ਸੀ।
ਬੜੇ ਸਹੀ ਹਾਂ ਕਮੀ ਨੀ ਸੀ ਮੇਰੇ ਬੱਚੇ ਦਾਦੀ ਦੇ ਕਹਿ ਰਹੇ ਸੀ ਕਿ ਬੜੀ ਸਵਾਦ ਏ ਮੰਮੀ ਉਹ ਜਿਹੜੀ ਸਬਜ਼ੀ ਵੀ ਆਂਦੀ ਪਈ ਸੀ ਨਾ ਉਹ ਬੜੀ ਜਿਵੇਂ ਫੇਰ ਤੁਸੀਂ ਕਹਿੰਦੇ ਭੁੰਨੀ ਤੇ ਫਰਾਈ ਹੋ ਗਈ, ਉਹਦਾ ਟੇਸਟ ਜ਼ਿਆਦਾ ਅੱਛਾ ਰਿਹਾ ਸਬਜ਼ੀ ਦਾਲ ਨਾਲ ਮਸਾਲਾ ਵੀ ਲਿਬੜਿਆ ਹੋਇਆ ਸੀ, ਤੇ ਹਾਂ ਬੜੇ ਸਵਾਦ ਲੱਗਦੇ ਚਾਵਲ, ਤੇ ਮੈਂ ਕਹਿੰਦੀ ਨਮਕੀਨ ਵੀ ਫਿਰ ਮੈਂ ਦੱਸ ਸੀ ਤੇ ਰਹੀ ਸੀ ਬ ਬੱਚਿਆਂ ਨੂੰ ਕੀ ਓ ਮਿੱਠੇ ਵੀ ਬੜੇ ਸਵਾਦ ਬਣਾਂਦੇ ਨੇ ਉਹ ਆਂਟੀ। ਕਿਉਂਕਿ ਪਿਛਲੀ ਵਾਰੀ ਤੁਸੀਂ ਮਿੱਠੇ ਲੈ ਕੇ ਆਏ ਸੀ ਗੁਰਦੁਆਰੇ, ਤੇ ਉਹ ਵੀ ਉਹ ਬੜੇ ਸਵਾਦ ਸੀੇ। ਹਾਂ ਉਹ ਬੜੇ ਸੁਵਾਦ ਸੀ।
ਦਾ ਤੜਕਾ ਲਾ ਕੇ ਬਣਾੰਦੀ ਆ ਉਹ ਵੀ। ਤੇ ਉਹ ਨਾ ਮੈਂ, ਹਾਂ।
ਹੰਜੀ।
ਹੂੰ ਜਿੰਨੇ ਚਾਵਲ ਓਨੀ ਚੀਨੀ। ਤੇ ਡਬਲ ਪਾਨੀ। ਉਹ ਮੈਂ ਵਿੱਚ ਪਾ ਕੇ ਉਬਾਲ ਲੈਣੀ ਆ ਚੀਨੀ ਨੂੰ ਪਹਿਲੇ, ਫਿਰ ਚਾਵਲ ਪਾ ਦਿਨੀ ਆ ਥੋੜਾ ਜਿਹਾ। ਮਿੱਠਾ ਰੰਗ ਲੱਡੂ ਵਾਲਾ
ਨਹੀਂ, ਨਹੀਂ, ਮੈਂ ਗੱਲ ਸੋ ਚਾਵਲ ਪਹਿਲੂ, ਪਾਲ ਦਿਓ ਚੀਨੀ ਨਾਲ ਤੇ ਗੱਲੇ ਗਾ ਨਹੀਂ ਇਕੱਠਾ ਹੋ ਜਾਂਦਾ
ਪਾ ਦਿੰਦੀ ਆਂ
ਜਿਵੇਂ ਅਸੀਂ ਨੋਰਮਲ ਚਾਵਲ ਬਣਾਉਦੇ ਆਂ? ਹਾਂ ਹਾਂ ਹਾਂ?
ਉਹ ਗੁਰਦੁਆਰੇ ਲਿਜਾਣ ਵਾਸਤੇ, ਉਹ ਮੈਂ ਉਬਾਲ ਲੈਨੀ
ਠੀਕ ਹੈ ਠੀਕ ਏ
ਕਾਫੀ ਦੇਰ ਪਹਿਲੇ ਉਬਾਲੋ ਠੰਡੇ ਹੋ ਜਾਣ ਤਾਂ ਉਹਨਾਂ ਚਨੀ
ਫਿਰ ਨਹੀਂ, ਤੁਸਾਂ ਮੈਨੂੰ ਚੀਨੀ ਦੇ ਪਾਣੀ ਨੂੰ ਇਕੱਠਾ। ਉਹ ਚੀਨੀ ਨੂੰ ਵੀ ਘੋਲਦੇ ਹੋ
ਨਹੀਂ ਨਹੀਂ, ਉਹ ਫਿਰ ਬਾਅਦ ਨੂੰ ਪਾਣੀ ਪਾਣ ਦੀ ਜਰੂਰਤ ਹੀ ਨਹੀਂ ਨਾ। ਜੇ ਚਾਵਲ ਉਬਾਲ ਲਏ ਨੇ ਤੇ
ਹਾਂ ਹਾਂ ਠੀਕ ਹੈ
ਹਾਂ ਥੋੜਾ ਜਿਹਾ ਪਾਣੀ ਬਸ ਉਹਦੇ ਚ ਪਾਣੇ, ਕੜਾਈ ਚ ਪਾ ਕੇ ਨਾ? ਹਾਂ, ਭੁੰਨ ਵਾਸਤੇ ਤੇ ਨਹੀਂ ਚਾਵਲ ਕਲਰ ਤੇ ਪਹਿਲੇ, ਉਬਾਲਣ ਲੱਗਿਆਂ ਪਾ ਦਿੰਦੇ ਆ
ਸਮਝ ਗਈ, ਸਮਝ ਗਈ, ਹਾਂ
ਜਦੋਂ ਪਾਲਦੇ ਆ ਨਾ, ਚਾਵਲ ਕਲਰ ਤਾਂ ਪਾਉਂਦੇ ਆ ਵਿੱਚ? ਹਾਂ ਤੇ ਫਿਰ ਜਦੋਂ ਤਿਆਰ ਹੋ ਜਾਣ ਨਾ? ਜਦੋਂ ਅਸੀਂ ਚੀਨੀ ਪਾਣੀ ਉਹਦੇ ਚ ਥੋੜਾ ਦੇਸੀ ਘਿਓ ਪਾ ਦੋ, ਤੇ ਉਹ ਬੜਾ ਅੱਛਾ ਟੇਸਟ ਆ ਜਾਂਦਾ
ਹਾਂ ਹਾਂ, ਹਾਂ
ਹਾਂ, ਇੱਕ ਦੋ ਕੜਛੀਆਂ ਦੇਸੀ ਘਿਓ ਦੀਆਂ, ਡਰਾਈ ਫਰੂਟ ਪਾ ਦੋ। ਆਪਣੀ ਮਰਜ਼ੀ ਜੀ ਜੋ ਮਰਜ਼ੀ
ਅੱਛਾ ਅੱਛਾ ਅੱਛਾ- ਹਾਂ -ਸਮਝ ਹਾਂ ਉਹ ਨਾ ਮੈਂ ਨੀ ਕਦੇ ਬਣਾਏ ਨਾ ਤੇ ਬੜੇ ਅੱਛੇ ਲੱਗਦੇ ਸੀ ਖਾਣ ਚ ਚਲੋ ਕੋਈ ਨੀ ਮੈਂ ਨਾ ਟਰਾਈ ਕਰਾਂਗੀ ਫੇਰ ਹਾਂ। ਫੇਰ ਦੱਸਾਂਗੀ ਮੈਂ। ਚਲੋ ਠੀਕ ਏ ਫੇਰ ਕਰਦੀ ਆਂ। ਕੱਲ ਹੈਨਾ ਬੱਚੇ ਵਾਜ਼ਾਂ ਮਾਰਦੇ ਪਏ ਨੇ ਸਤਿ ਸ੍ਰੀ ਅਕਾਲ ਚਲੋ ਠੀਕ ਏ ਜੀ ਸਾਸਰੀ ਕਾਲ ਜੀ।